ਇੱਕ ਵਾਰੀ ਫੇਰ ਕਿੱਦਾਂ ਮੇਰਾ ਵੀਰ?
ਵਧੀਆ ਵੀਰ ਤੁਸੀਂ ਸੁਣਾਓ, ਕੀ ਛੱਲਦਾ ਫਿਰਦਾ ਪਿਆ ਏ? ਬਸ ਦੁਬਾਰਾ ਵਧੀਆ ਠੀਕ ਐ ਠੀਕ।
ਉਹ ਹੋ ਇੱਥੇ ਦਾ ਅੱਜ। ਗੱਡੀਆਂ ਵੀ ਨਈ ਵੇਖਦੀ ਪਿਆਂ ਬਾਹਰ ਆਪਣੇ ਇੱਥੇ ਸਪੈਸ਼ਲ ਲੱਗਦੀ ਏ ਨਾ।
ਹਾਂ ਅੱਜ ਸਪੈਸ਼ ਲੱਗੀਏ।
ਹਾਂ ਸਪੈਸ਼ਲ ਲੱਗੀ ਪਰ ਟਰੱਕ ਨੀ ਹੈਗੇ।
ਉਹ ਅਜੇ ਟ੍ਰੇਨ ਕਿ ਪਤਾ ਖਾਲੀ ਲੋੜ ਹੋ ਚੁੱਕੀ ਹੈਗੀ ਆ, ਪਹਿਲੇ ਹੋ ਗਿਆ ਹੋਏਗਾ ਸਵੇਰੇ -ਸੁਵੇਰੇ।
ਮੇਰੇ ਖਿਆਲ ਨਾਲ ਲੋੜ ਹੋ ਗਈ ਏ।
ਹਾਂ ਬਸ ਚੱਲਣ ਦੀ ਤਿਆਰੀ ਹੋਏਗੀ।
ਮੇਰੇ ਖਿਆਲ ਨਾਲ ਕੱਲ ਹੀ ਲੋੜ ਹੋ ਗਈ ਸੀ। ਇਹ ਜ ਬਸ ਚੱਲਣੀ ਰਹਿ ਗਈਏ।
ਅੱਛਾ।
ਆਹੋ
ਮੈਂ ਵੀ ਕੋਠੇ ਤੇ ਆ ਗਿਆ ਹੁਣ।
ਅੱਛਾ। ਸਹੀ ਮੌਸਮ ਹੋਇਆ ਪਿਆ ਉੱਧਰ ਵੀ ਸਹੀ ਹੋਏਗਾ।
ਗਰਮ ਮਤਲਬ ਕੀਵੇ ਗਰਮ ਕਰ ਰਿਹਾ ਵਾਂ ਹਵਾ ਨ ਚੱਲਦੀ ਵੀ ਗੁੰਮ ਜ ਹੋਇਆ ਪਿਆ ਮੌਸਮ।
ਹਾਂ ਹਵਾ ਨੀ ਚੱਲਦੀ ਪਈ ਹਾਂ।
ਹਾਂ ਇਹ ਤੇ ਚਕ, ਬੱਦਲ ਬਣਿਆ ਹੋਇਆ ਉੱਤੇ।
ਹਾਂ ਬੱਦਲ ਬਣਿਆ ਏ, ਕੋਈ ਵੀ ਚਾਦ ਤਾਰਾ ਕੁਛ ਨੀ ਵੇਖਦਾ ਪਿਆ।
ਹਾਂ ਗੁੰਮ ਜਿਹਾ ਹੋ ਗਿਆ ਨਾ ਬਰਸਾਤ ਤੇ ਗੰਮ ਇਸ਼ਾਰਾ ਇਹ ਹੀ ਹੈ।
ਪੈ ਜੇ ਯਾਰ ਮੈਂ ਤਾਂ ਕਹਿੰਦਾ ਠੰਡਾ ਹੋ ਜੇ ਮੌਸਮ। ਗਰਮੀ ਵਾਪਿਸ ਆਏ ਹੀ ਨਾ।
ਮਾੜੀ-ਮਾੜੀ, ਹਵਾ ਲੱਗੀ ਏ।
ਹੋਰ ਜਾਨ ਕੱਢਤੀ ਏ ਇਸ ਗਰਮੀ ਨੇ ਖੂਨ ਚੂਸ ਲਿਆ।
ਉਹ ਪਹਿਲੇ ਖੂਨ ਹੈ ਕੋਨੀ ਚੂਸ ਕੀ ਲੈਣਾ।
ਸਹੀ ਗੱਲ ਏ, ਉਹ ਜਿਹੜੇ ਸਾਡੀੇ ਅੱਜ ਕੈਲਸ਼ੀਅਮ ਨੀ ਹੈਗੇ ਉਹ ਵੀ ਚੂਸ ਲੈਣੇ।
ਹਾਂ-ਹਾਂ ਸਹੀ ਗੱਲ ਏ।
ਹੱਡੀਆਂ ਤੱਕ ਭੁਰਦੀ ਪਈ ਐ ਗਰਮੀ।
ਹੋ ਯਾਰ ਕੀ ਕਰੀਏ? ਯਾਰ ਦੋਸਤ ਦਾ ਬੱਡੇ ਸੀ। ਤੈਨੂੰ ਕਹਿੰਦਾ-ਕਹਿੰਦਾ- ਕਿਹਿੰਦਾ ਨਾਂ।
ਉਹ ਮੈਂ ਤੈਨੂੰ ਦੱਸਣ ਲੱਗਾ ਸੀ, ਉਹਦਾ ਅਮੀਰ ਖਾਨ ਨੀ ਹੈਗਾ ਜਿਹੜਾ।
ਆਹੋ ਅਮੀਰ ਖਾਨ, ਆਹੋ ਤੀਜਾ ਵੀ ਹੋ ਗਿਆ। ਮੇਰੇ ਕੋਲ ਰੀਲ ਆਂਦੀ ਫਿਰਦੀ ਨੇ ਸਲਮਾਨ ਖਾਣ ਕਹਿੰਦਾ ਇੱ ਕੀ ਨੀ ਹੁੰਦਾ ਪਿਆ ਤੇਰੇ ਤਿੰਨ-ਤਿੰਨ ਕਰੀ ਫਿਰਦਾ।
ਮੇਰੇ ਕੋਲ ਵੀ ਸੇਮ ਆਈ ਰੀਲਸ ਆਂਦੀ ਪਿਆ। ਓਲੀ ਕਹਿੰਦਾ ਯਹਾਂ ਭਾਈ ਕੀ ਏਕ ਨੀ ਹੁਈ। ਉਹ ਕਹਿੰਦਾ ਭਾਈ ਕੇਹ ਨਾਮ ਕੀ ਵੀ ਉਸ ਨੇ ਕਰ ਲੀ।
ਤਾਂ ਸਹੀ ਗੱਲ ਏ।
ਲੋਕੀ ਕੇਨ ਗੇ ਫਨੀ-ਫਨੀ ਰੀਲਸ ਬਣਾਦੇ ਆ।
ਉਹ ਲੋਕ ਦੇ ਯਾਰ ਇੱਕ ਵਾਰੀਨ ਨੂੰ ਮੌਕਾ ਮਿਲਣਾ ਚਾਹੀਦਾ। ਉਹ ਮਿਹਨਤ ਰੀਲ ਬਣਾ ਦੇਣਗੇ।
ਹਾਂ।
ਹੂੰ ਉਹ ਮੋਦੀ ਨੂੰ ਨ ਛੱਡਦੇ ਵਿਚਾਰੇ।
ਮੋਦੀ ਨੇ ਕਿੰਨੇ ਵਧੀਆ-ਵਧੀਆ ਗਾਣੇ ਬਣ ਬਣਾਏ ਹੋਏ ਨੇ ਆਪਣੇ।
ਹਾਂ, ਮੈਲੋਡੀ-ਮੈਲੋਡੀ ਖਾਓ ਖੁਦ ਜਾਣ ਜਾਓ।
ਅਧ ਮੈਂ ਕੀ ਦੱਸਦਾ ਸੀ ਪਰ ਪਰਸੋਂ ਕੱਲ ਇ ਕਿਹਾ ਸੀ ਬੱਡੇ ਪਾਰਟੀ ਦੀ ਪਰਸੋਂ ਦੱਸਿਆ ਸੀ ਮੈਂ ਵੱਡੇ ਪਾਰਟੀ ਤੇ ਗਿਆ ਸਾਂ।
ਤੂੰ ਗਿਆ ਸੀ, ਮੇਰੇ ਖਿਆਲ ਨਾਲ ਕੱਲ੍ਹ ਆਪਣੀ ਗੱਲ ਹੋਈ ਹਾਂ।
ਹਾਂ, ਕੱਲ ਹੋਈ ਸੀ ਪਰਸੋਂ ਗਿਆ ਸੀ ਮੈਂ ਪਰਸੋਂ- ਪਰਸੋਂ। ਸੰਡੇ ਨੂੰ ਗਿਆ ਸੀ, ਸੰਡੇ ਨੂੰ ਸੰਡੇ ਨੂੰ ਗਿਆ ਸ, ਉਹ ਤੋਂ ਪਾਂਟੀ-ਪੀਟੀ ਕਰ ਰਹੇ ਸਾਂ ਆਪਾਂ ਖ ਕੀਤਾ ਯਾਰ ਤਾਂ ਜਿਹੜੇ ਪੀਣ-ਪਣ ਵਾਲੇ ਸਨ ਹੈਂ ਪੀਣ-ਪਣ ਵਾਲੇ ਆਪਣਾ ਲੈ ਕੇ ਆਏ
ਹਮ।
ਉੱਥੇ ਕ ਕੀਤਾ ਸਾਡੇ ਨਾਲ ਨਾ ਕੁੜੀਆਂ ਚ' ਬੈਠੀਆਂ ਸੀ ਨਾਲ। ਉਹ ਆਪਨ ਸ਼ ਸਾਡੇ ਨਾਲ ਹੀ ਆਈ ਸਾਨੂੰ ਮਤਲਬ ਉੱਥੇ ਬੈਠੇ ਹੋਏ ਸਾਈਡ 'ਚ ਖਣੀਣ ਵਾਸਤੇ, ਆਈ ਹੋਣਗ ਆਪਣੇ ਉਹ ਵੀ ਆਹ ਆਪਣਾ ਬੋਤਲ ਨੂੰ ਕ ਸ਼ੇਕ ਸ਼ੂਕ ਕਰਕੇ ਨਾ ਉਹ ਮੁੰਡੇ ਤੇ ਪਾਉਂਦੇ ਪੇ ਸਾ
ਅੱਛਾ।
ਉਹ ਪਿੱਛੇ ਕੁੜੀਆਂ ਤੇ ਡੁੱਲ ਗਈੱ
ਅੱਛਾ ਜੀ, ਫੇਿਰ ਉਹਨਾਂ ਨੇ ਕੁਛ ਨੀ ਬੋਲਿਆ-'
ਉਹ ਚਿੱਕਨ ਤੇ ਬਹਿਸ ਹੋ ਗਈ ਸੀ ਸਾਡੀ
ਬਹਿਸ ਹੋ ਗਈ ਸੀ ਜਾ ਯਾਰ
ਫਿਰ ਮੈਂ ਮਾਮਲਾ ਸ਼ਾਂਤ ਕਰਾਆ, ਫਿਰ ਸੋਹਰੀ ਸੋਰੀ ਗਈ, ਮੈਂ ਸੋਹਰੀ ਗਲਤੀ ਹੋ ਗਈ ਮੈਂ ਜੀ ਤਾਂਨੂੰ ਪਤਾ ਸੀ ਫਤਿਹ ਕਰਦੇ ਪਏ ਤੁਹਾਨੂੰ ਪਤਾ ਤੇ ਕਰਦੇ ਆ ਤੁਸੀਂ ਜੂਰੂਰੀ ਇੱਥੇਆਕੇ ਬੈਣਾ ਸੀ, ਤੁਸੀਂ ਸਾਈਡ ਚ ਬਹਿ ਜਾਂਦੇ।
ਹਸ।
ਉਹ ਮੇਰੀ ਆਵਾਜ਼ ਹੀ ਗੁੰਜਨ ਲੱਗ ਗਈ ਉਹਨੂੰ।
ਗੁੰਜਣ ਲੱਗ ਗਈਏ।
ਹਾਂ, ਮੇਰੀ ਆਵਾਜ਼ ਗੁੰਜਣ ਲੱਗ ਗਈ।
ਅੱਛਾ।
ਹਾਂ ਫੇਰ ਉਹ ਥੋ੍ਹਾ-ਛੋਰਾ ਹੋਇਆ, ਫੇਰ ਉੱਥੇ ਉਹ ਆ ਗਿਆ ਮੈਨੇਜਰ ਆ ਗਿਆ
ਅੱਛਾ।
ਫੇਰ ਮੈਨੇਜਰ ਕਹਿਣ ਲੱਗਿਆ ਫਿਰ ਮੈਡਮ ਨੂੰ ਉਹ ਫਿਰ ਸੋਰੀ ਸੋਰੀ ਮੰਗੀ ਫਿਰ ਆਪਾਂ। ਮੈਂ ਚੋ ਕੋਈ ਨਹੀਂ ਗਲਤੀ-ਗਲਤੀ ਹੋ ਗਈ।
ਮਤਲਬ ਪੰਗਾ ਹੀ ਖੜਾ ਕਰਕੇ ਆਏ ੳਥੇ
ਪੁੰਗਾ ਖੜਾ ਕਰਕੇ ਆ ਗਏ, ਹੋਰ।
ਪੰਗਾ ਕੀ ਉੱਥੇ, ਮਤਲਬ ਬੇਇਜ਼ਤੀ ਕਰਵਾ ਕੇ ਆ ਗਏ। ਸੋਰੀ ਤਾਂ ਮੰਗ ਈ ਲੀਤੀ।
ਯਾਰ ਸੌਰੀ ਚੱਲ, ਕੁੜੀ ਸੀ ਤਾਂ ਮੰਗ ਲਈ ਮੈਂ ਕੋਈ ਮੁੰਡਾ-ਮੰਡਾ ਹੁੰਦਾ ਦੋ ਥਪੇੜੇ ਮਾਰਦੇ ਸਾਈਡ ਕਰਨਾ ਸੀ।
ਐਵੇਂ ਥੋੜ੍ਹੀ ਹੁੰਦਾ, ਇਹ ਤਾਂ ਗ਼ਲਤ ਗੱਲ ਹ ਫਿਰ, ਤੁਸੀਂ ਮੁੰਡੇ ਕੁੜੀਆਂ ਚ ਭੇਦਭਾਵ ਕਰਦੇ ਪੲਏ ਹੋ
ਯ ਕੁੜੀ ਸੀ ਯ ਮੈਂ ਕਿ ਯ ਤੈਨੂੰ ਪਤਾ ਕੁੜੀਆਂ ਫੇਿਰ ਸੋਰੀ ਕਹਿੰਨਾ ਪੈਂਦਾ ਯਾਰ ਮ ਚਲ ਮੰਗ ਲਓ ਐ ਬਡੇ ਆ ਮੁੰਡੇ ਦਾ ਬਡੇ ਵੇਖ ਕਿਉਂ ਮੂੜ ਖਰਾਬ ਕਰਨਾ, ਪੀਤੀ ਜੋ ਵੀ ਉਤਰ ਜਾਏ
ਕਹਿਣਾ ਹੀ ਥੱਪੜ ਮਾਰ ਦਿੰਦੇ ਹਾਂ, ਕੇਸ ਕੁਸ ਹੋ ਜਾਵੇਗਾ ਬਡੇ ਨੂੰ ਤੇਰੇ ਯਾਦਗਾਰ ਬਣਾ ਦਿੰਨੇ ਆ
ਸਹੀ ਗੱਲ ਮੈਂ ਤੇ ਕਿਹਾ ਸੀ, ਮੈਂ ਕਿਹਾ ਟੈਨਸ਼ਨ ਨਾ ਲੈ ਲੈ
ਵੱਡੇ ਨੂੰ ਤੇਰਾ ਉਹ ਜਿਹੜਾ ਉਹ ਉਸ ਟਾਈਮ ਬਡੇ ਜਦੋਂ ਅਸੀਂ ਉੱਥੇ ਗਏ ਸੀ ਅਮਨ ਹੋਟਲ, ਉਸ ਟਾਈਮ ਆਪਣੇ ਐਫ ਆਈ ਆਰ ਹੋ ਸੀ
ਕਿਦੇ ੳਤੇ ਤੇਰੇ ੳਤੇੇ
ਹੈਂ
ਅੱਛਾ ਆਪਾਂ ਉਹਨੂੰ ਗੱਲ ਸੁਨਾਵਾਂਗੇ, ਹੈ
ਹਾਂ- ਹਾਂ
ਐਫ ਆਈ ਆਰ ਤੇ ਮੇਰੇ ਉੱਤੇ ਇੱਕ ਵਾਰੀ ਦੋ ਆਪਾ ਸਾਡੇ ਉੱਤੇ ਤਿੰਨ ਚਾਰ ਵਾਰੀ ਹੋ ਚੁੱਕੀ ਹੈ ਐਵੇਂ ਤੇ
ਤੇਰੇ ਉੱਤੇ
ਉਹ ਮੇਨੂੰ ਤੇ ਇੱਕ ਵਾਰੀ ਵੀ ਸੀ
ਇੱਕ ਵਾਰੀ
ਹਾਂ
ਓਹੇ ਫੇਿਰ ਜੇ ਤੇਰੀ ਐਫ ਆਈ ਆਰ ਹੋ ਗਈ ਸੀ, ਫੇਿਰ ਤੂੰ ਤਾਂ ਉਹ ਕਰ ਹੀ ਨਹੀ ਸਕਦਾ ਤੈਨ ਤਾਂ ਐਨ ਓ ਸੀ ਚਾਹੀਦੀ ਹੈ
ਉਹ ਮਤਲਬ ਫਿਰ ਮੇਰੇ ਤੇ ਜਿਵੇ ਏਫ ਆਈ ਨਾ ਉਹ ਮੇਰੇ ਤੇ ਗ਼ਲਤ ਆ ਗਈ ਸੀ ਗ਼ਲਤ ਤੇ ਫੇਿਰ ਉਹ ਸਹੀ ਸੁਲ ਸੁਲ ਪੜਾਈ ਨਾ ਕੋਟ ਕੁਟ ਜਾ ਕੇ
ਅੱਛਾ ਤੇ ਤੇਰੇ ਵਾਸਤੇ ਨਹੀਂ ਸੀ ਉਹ ਮਤਲਬ ਗਲਤੀ ਨਾ ਆ ਗਈ
ਹਾਂ ਗਲਤੀ ਜ ਮੇਰਾ ਨਾਮ ਲਿਖਿਆ ਗਿਆ ਸੀ
ਐਵੇਂ ਕਿਵੇਂ ਲਿਖਿਆ ਗਿਆ ਬਈ
ਯਾਰ ਇਕ ਮੁੰਡੇ ਦਾ ਨਾਮ ਵੀ ਵੰਸ਼ ਸੀ, ਮੇਰਾ ਨਾਮ ਵੀ ਵੰਸ਼ ਸੀ, ਉਹਦਾ ਨਾਮ ਸੀ ਵੰਸ਼ਜ ਕੁਛ ਐ ਵੀ ਨਾਮ ਸੁਨਦਾ
ਅੱਛਾ।
ਉਹ ਮੇਰਾ ਨਾਮ ਲਿਖ ਕੇ ਗਿਆ, ਹੈਂ ਉਹ ਜਾਣਦਾ ਸੀ ਮੈਂ।
ਅੱਛਾ।
ਉਹ ਫੇਰ ਮੈਨੂੰ ਉਹ ਬੁਲਾ ਲਿਆ ਮੈਂ ਕਿਹਾ ਕੀ ਗੱਲ ਆ। ਫਿਰ ਮੈਂ ਗਿਆ, ਮੈਂ ਕਿਹਾ ਹਾਂਜੀ। ਕੈਂਦੇ ਆਪਕੇ ਪਾਪਾ ਕਾ ਨਾਮ, ਮੈਂ ਨਹੀਂ ਮੇਰੇ ਪਾਪਾ ਕਾ ਨਾਮ ਇਹ ਨੀ ਐ, ਕੈਂਦੇ ਆਪ ਅੱਛਾ ਅੱਛਾ ਕੈਂਦੇ ਸੋਰੀ ਸੋਰੀ ਆਪ ਗ਼ਲਤੀ ਸੇ ਹੋ ਗਿਆ, ਮੈਂ ਕਿਹਾ ਮੇਰੀ ਤੁਸੀਂ ਉਹ ਮੇਰੀ ਜਾਨ ਖੋ ਗਈ, ਮੈਂ ਕਿਹਾ ਤੁਹਾਡੀ ਭੈਣ ਨੂੰ। ਮੈਂ ਕਿਹਾ ਕੀ ਹੋ ਗਿਆ ਜੋ ਕਹਿ ਨਾ ਉਧਰ ਮਰੇ ਜਾਂ ਚ ਜਾਣ ਹਾਲਤ ਤਾਂ ਆਈ ਬਈ
ਅਰੇ ਬੜਾ ਔਖਾ ਕੰਮ ਹੁੰਦਾ ਈ ਉਹਨਾਂ ਦੇ ਚੱਕਰ ਲਾਓ ਫੇਿਰ ਜਦੋਂ ਬੁਲਾ ਇੱਕ ਮੂੰਹ ਸਿਰ ਥੋੜੇੀ ਹੁੰਦਾ ਇਹਨਾਂ ਦਾ ਜਦੋਂ ਮਰਜ਼ੀ ਬੁਲਾ ਲੈਨ ਫੇਰ
ਸਹੀ ਗੱਲ ਫੇਿਰ ਉੱਥੇ ਜਾ ਕੇ ਉਹਨੇ ਫਿਰਰ ਪੁਲਿਸ ਵੱਲ ਨੇ ਕਿਹਾ ਸੋਰੀ ਬੇਟਾ ਗਲਤੀ ਸੇ ਹੋ ਗਿਆ, ਮੈਂ ਤੁਹਾਡੀ ਤੇ ਸੋਰੀ ਹੋ ਗਈ ਮੇਰੇ ਤੇ ਮੋਰ ਬਣ ਗਿਆ ਸੀ
ਹ
ਹਾ ਮੈਂ ਚਲ ਕੋਈ ਗੱਲ ਨੀ ਜੀ ਹੋਰ
ਹੋਰ ਤੈਨੂੰ ਮੈਂ ਫਿਲਮਾਂ ਵੀ ਦੱਸੀਆਂ ਸੀ ਤੂੰ ਵੇਖੀਆਂ ਫਿਰ
ਫਿਲਮ ਟਾਈਮ ਨਹੀਂ ਲੱਗ ਰਿਹਾ ਹੁਣ ਉਸ ਤੋਂ ਬਾਅਦ ਫਿਲਮਾਂ ਮਤਲਬ ਕੀ ਐ ਸੀ ਕਿ ਆਈਏ ਨਾ ਫਿਲਮ ਵ ਪਾ ਰਿਹਾ ਨਾ ਟੀਵੀ ਵੇਖ ਪਾ ਰਿਹਾ ਕੁਛ ਵੇਖ ਪਾ ਰਿਹਾ ਟੈਮ ਹੀ ਨਹੀਂ ਲੱਗ ਰਿਹਾ
ਅੱਛਾ
ਰਾਤੀ ਵੀ ਮੈਂ ਦੋ ਵਜੇ ਸੁੱਤਾ ਵਾਂ ਰੀਲਾਂ ਸਕਰੋਲ ਕਰਦਾ ਰਿਹਾ ਫਿਲਮ ਵੇਖਣ ਦਾ ਦਿਲ ਹੀ ਨਹੀਂ ਕੀਤਾ ਯਾਰ
ਹਾਂ ਹੁੰਦਾ ਐਵੇਂ ਕਦੇ ਕਦੀ ਨਹੀਂ ਕਰਦਾ
ਹਾ। ਕੀ ਕਰੀਏ ਤੇਰਾ ਭਰਾ ਤੈਨੂੰ ਪਤਾ ਸ਼ਰੀਫ ਬੱਚਾ, ਫਿਰ ਰੀਲਾਂ ਹੀ ਵੇਖੀਆਂ ਹੁੰਦੀਆਂ ਨੇ ਸ਼ਰੀਫ ਬੱਚੇ ਆਪਾਂ।
ਹਾਂ, ਸਹੀ ਗੱਲ ਐ ਬਹੁਤ ਸ਼ਰੀਫ ਆ।
ਸ਼ਰੀਫ਼ ਬੱਚੇ ਆ, ਨਸ਼ੇ ਪੱਤੇ ਤੇ ਦੂਰ ਰਹੀਦਾ। ਅੱਛੀ ਅੱਛੀ ਸ਼ਿਕਸ਼ਾ ਲਵੋ।
ਹੋਰ?
ਹਾਂ, ਹੋਰ ਕੀ ਕਿਹਾ ਇਹਨਾਂ ਚ ਕੁਛ ਨੀ ਰੱਖਿਆ ਵੰਸ਼।
ਹਾਂ ਹਾਂ ਪਤਾ ਏ ਮੈਨੂੰ।
ਹਾਂ, ਨਸ਼ੇ ਨੁਸ਼ੇ ਕੁਛ ਨੀ ਰੱਖਿਆ। ਹਾਂ, ਕੁਛ ਨੀ ਰੱਖਿਆ, ਐਵੇਂ ਬੰਦਾ ਵਿਗੜਦਾ ਯਾਰ।
ਬਿਲਕੁਲ।
ਹਾ।
ਆਪਣਾ ਆਪਣੇ ਲਿਮਿਟ ਦੇ ਵਿੱਚ ਰਹਿ ਕੇ ਆਪਣਾ ਖੁਸ਼ ਰਹੋ ਯਾਰ। ਇਸ ਤੋਂ ਬਿਨਾਂ ਵੀ ਬਹੁਤ ਜਿੰਦ ਬਹੁਤ ਵਧੀਆ ਜ਼ਿੰਦਗੀ ਐ।
ਵੰਸ਼ ਇਕ ਲਿਮਟ ਚ ਪੀਓ ਲਿਮਟ ਚ ਖਾਓ।
ਹੋਰ?
ਆਣੀ ਵੇਖ ਕੇ ਡੰਗਰਾਂ ਵਾਂਗੂੰ ਪਾਗਲ ਹੋ ਜੇ, ਪੀਂਦੇ ਰਹੋ ਪੀਂਦੇ ਰਹੋ, ਫਿਰ ਉਲਟੀਆਂ ਕਰੋ, ਫਿਰ ਲੜਾਈ ਕਰੋ। ਗ਼ਲਤ ਚੀਜ਼ਾਂ ਕਰੋ, ਉਹੀ ਆ ਨਾ।
ਬਿਲਕੁਲ, ਅਰੇ ਯਾਰ ਫਿਰ ਜ਼ਿੰਦਗੀ ਵੀ ਕੁਛ ਨਹੀਂ ਰਹਿ ਜਾਂਦੀ।
ਹੁਣ ਪਤਾ ਤੇਰੀ ਲਿਮਿਟ ਕਿੰਨੀ ਏ ਤੂੰ ਉਸ ਹਿਸਾਬ ਨਾਲ ਕਰੇਗਾ, ਆ ਥੋੜੀ ਨਾ ਕਿ ਮੇਰੀ ਦੋ ਦੀ ਲਿਮਿਟ ਮੈਂ ਪੰਜ ਪੀ ਜਾਵਾਂਗਾ।
ਅੱਛਾ, ਹਾਂ ਸਹੀ ਗੱਲ।
ਲਿਮਿਟ ਦਾ ਵੀ ਚੱਕਰ ਹੁੰਦਾ, ਯਾਰ ਆਪਣੇ ਉਹ ਚੀਜ਼ ਰੱਖਿਆ ਕਰੋ। ਮੈਂ ਕਈ ਵਾਰ ਮੈਂ ਮੁੰਡਿਆਂ ਨਾਲ ਕਈ ਹੁੰਦੇ ਨਾ ਬਹਿਣ ਖਲੋਣ ਫਿਰ ਮੇਰਾ ਥੋੜ੍ਹਾ ਕੰਮ ਵੀ ਇਸ ਇੱਕ ਮੁੰਡਿਆਂ ਨਾਲ ਬਹਿਣਾ ਬੂਹਣਾ ਪੈਂਦਾ, ਮੈਂ ਇਹੋ ਜਿਹੇ ਬੰਦੇ ਕੋਲ ਬਹਿੰਦਾ ਕੋਈ ਨੀ ਸੱਚੀ ਦੱਸਾਂ।
ਆਹੋ ਸਹੀ ਗੱਲ ਐ ਯਾਰ।
ਡੰਗਰਾਂ ਵਾਂਗੂੰ ਉੱਥੇ ਹਰਕਤਾ ਕਰਨੀਆਂ ਪੀ ਕੇ, ਆਪਾ ਤੇ ਆਪਣਾ ਖਾਣ ਬਹਿ ਪੈਣਾ ਬੰਦਿਆਂ ਨਾਲ।
ਹੋਰ, ਉੱਥੇ ਪਤਾ ਕੀ ਹੁੰਦਾ, ਉੱਥੇ ਫੇਰ ਤੈਨੂੰ ਉੱਥੇ ਪਤਾ ਕੀ ਤੈਨੂੰ ਪਿੱਛੋਂ ਉਹ ਨੀ ਕਹਿੰਦੇ, ਪੰਪ ਲਾਉਣਗੇ ਉਹ ਲੈ ਲੈ। ਕੀ ਹੋਜੂਗਾ ਤੂੰ ਮਨਾ ਵੀ ਕਰੇਗਾ ਨਾ ਬਸ ਉਹਨਾਂ ਤੋਂ ਫਿਰ ਦੂਰ ਹੀ ਰਹੀਦਾ ਅਸੀਂ, ਅਸੀਂ ਜਾਈਦਾ ਨਹੀਂ ਐਵੇਂ ਲੋਕਾਂ ਕੋਲ।
ਮੇਰੇ ਤਾਂ ਬਈ ਤਿੰਨ ਬੰਦੇ ਮੇਨ ਨੇ ਜਿਹਨਾਂ ਦਾ ਨਾ ਪੀਣਾ ਵਾ। ਤਿੰਨ ਬੰਦੇ, ਮੇਰਾ ਚਾਚਾ
ਹਮ।
ਮੇਰਾ ਮਾਸੀ ਦਾ ਮੁੰਡਾ
ਅੱਛਾ।
ਹਾਂ ਤੇ ਮੇਰੇ ਇੱਕ ਚਾਚੇ ਦਾ ਮੁੰਡਾ। ਆਹ ਤਿੰਨ ਜਣੇ ਮੇਨ ਨੇ ਜਿਹਨਾਂ ਨਾਲ ਮੇਰੀ ਪੀਣੀ ਆ ਮਤਲਬ।
ਅੱਛਾ।
ਹਾਂ, ਹੋਰ ਕਿਸੇ ਬੰਦੇ ਨਾਲ ਨਹੀਂ ਹੈਗਾ।
ਵਾਹ ਜੀ ਵਾਹ! ਤੇ ਮੈਨੂੰ ਵੇਖ ਲੈ, ਅਸੀਂ ਤਾਂ ਅਸੀਂ ਤਾਂ ਐਵੇਂ ਦਾ ਕੋਈ ਕੰਮ ਹੀ ਨੀ ਕੀਤਾ ਪੀਤਾ ਹੀ ਆ ਨਹੀਂ ਅੱਜ ਤੱਕ ਕੁਛ।
ਯਾਰ ਮੈ ਸੱਚੀ ਦੱਸਾ ਵੰਸ਼, ਮੈ ਪਹਿਲੇ ਮੈਂ ਨਸੀ ਮੇਰਾ ਸੀ ਕੀ ਆਖਾਂ ਕਿ ਮੇਰੇ ਚਾਚੇ ਦਾ ਵਿਆਹ ਸੀ।
ਉਹਨਾਂ ਨੇ ਪਿਲਾ ਤਾ ਹੋਏਗਾ ਜਬਰਦਸਤੀ। ਹਾ।
ਮੇਰੇ ਚਾਚੇ ਦਾ ਵਿਆਹ ਸੀ। ਚਾਚੇ ਨੇ ਮੈਨੂੰ ਤੇ ਪਹਿਲੇ ਹੀ ਸੱਦ ਲਿਆ ਸੀ, ਮੰਮੀ ਹੋਰੀ ਤੇ ਮਤਲਬ ਜਿਵੇਂ ਕਿ ਮੈਂ ਅੱਜ ਮੇਰੇ ਚਾਚੇ ਦਾ ਵਿਆਹ ਸੀ, ਛੱਬੀ ਤਰੀਕ ਦਾ ਵਿਆਹ ਸੀ। ਤੇ ਮੈਨੂੰ ਉਨ੍ਹਾਂ ਨੇ ਬੁਲਾ ਲਿਆ, ਅਠਾਰਾਂ ਉੱਨੀ ਨੂੰ।
ਅੱਛਾ।
ਮੰਮੀ ਔਰਾਂ ਆਏ ਸਨ ਤੇਈ ਬਾਈ ਤਰੀਕ ਨੂੰ ਆਏ ਸਨ। ਮੰਮੀ ਮੇਰੇ ਤੋਂ ਮਤਲਬ ਮੈਂ ਚਾਰ ਮੰਮੀ ਤੋਂ ਚਾਰ ਦਿਨ ਪਹਿਲੇ ਚਲਾ ਗਿਆ ਸੀ ਮੰਮੀ ਹੋਰਾਂ ਤੋਂ
ਅੱਛਾ।
ਹਾਂ, ਮੈਂ ਲੱਗਿਆ ਫੇਰ ਚਾਚਾ ਮੈਂ ਚਾਚਾ ਤਿੰਨ ਚਾਰ ਜਾਣੇ ਆ ਗਏ ਸਾਂ ਆਪਾਂ ਫੇਰ ਘੁੰਮ ਚਾਚੇ ਨੇ ਫੇਰ ਮੈਂ ਘੁੰਮਣਾ ਘੁੰਮਣ ਕੁਰਕਸ਼ੇਤਰ ਰਹਿੰਦਾ ਸੀ ਮੇਰਾ ਚਾਚਾ ਕੁਰਕਸ਼ੇਤਰ।
ਅੱਛਾ।
ਹਾਂ ਮੈਂ ਫਿਰ ਚਾਚੇ ਨਾਲ ਘੁੰਮਦਾ ਫਿਰਦਾ ਉਹ ਚਾਚੇ ਦਾ ਕਿ ਯਾਰਾਂ ਦੋਸਤਾਂ ਨਾਲ ਬਹਿੰਦਾ ਸੀ ਮੈਂ ਵੀ ਉਹ ਚਾਚੇ ਨੂੰ ਸਾਰਾ ਟਾਈਮ ਲੱਗਾ ਰਹਿੰਦਾ ਸੀ। ਹਾਂ ਫਿਰ ਅੱਗੇ ਜਾ ਕੇ ਵਿਆਹ ਸੀ ਨਾ ਆਪਾਂ ਥੋੜ੍ਹੀ ਬਹੁਤੀ ਦਾਰੂ ਦੂਰੂ ਵੀ ਚਲਾਣੀ ਸੀ ਆਪਾਂ।
ਅੱਛਾ।
ਹਾਂ ਆਪਾਂ ਆ ਗਏ ਅੰਬਾਲੇ
ਹਮ।
ਮੈਂ ਗਿਆ ਸੀ ਚਾਚਾ ਗਿਆ ਸੀ ਠੀਕ ਏ। ਤੇ ਚਾਚੇ ਦਾ ਭਰਾ ਗਿਆ ਸੀ ਤੇ ਚਾਚੇ ਦਾ ਮੁੰਡਾ ਆਪਾਂ ਚਾਰ ਜਾਣੇ ਸਾਂ। ਆਪਾਂ ਅੰਬਾਲੇ ਗਏ ਕੰਟੀਨ ਚ ਮੇਰੇ ਚਾਚੇ ਹੋਰੀ ਦਾ ਕਾਰਡ ਬਣਿਆ ਨਾ ਆਰਮੀ ਵਾਲਾ।
ਅੱਛਾ।
ਆਪਾਂ ਗਏ ਕੰਟੀਨ ਕੰਟੂਨ ਚੇ ਇਕ ਵੰਸ਼ ਜ ਆ ਮੇਰਾ ਫੁਫੜ ਹੈ ਨਾ ਉਹ ਆ ਉਹਦੇ ਚ ਹੈ ਨੇਵੀ ਚ ਹੈ।
ਅੱਛਾ।
ਵੰਸ਼ ਦੱਸ ਮਿੰਟ ਹੋ ਗਏ ਨੇ ਅਗਲੀ ਕੋਲ ਮੈਂ ਕਰਾਂ ਉਹ ਤੈਨੂੰ ਠੀਕ ਹੈ?
ਹਾਂ ਚੱਲ ਤੂੰ ਕਰ।
ਹਾਂ ਅਗਲੀ ਕਾਲ ਚ' ਤੂੰ ਸੁਣਾਉਦਾ ਕਹਾਣੀ।
ਓਕੇ।